ਹਾਂਜੀ, ਸਤਿ ਸ੍ਰੀ ਅਕਾਲ ਜੀ।
ਕਾਲ ਜੀ।
ਹੋਰ ਜੀ, ਕੀ ਕਰਦੇ ਹੋ ਤੁਸੀਂ?
ਮੈਂ ਤਾਂ ਹਜੇ ਖਾਣਾ ਖਾ ਕੇ ਹਟੀ ਹਾਂ।
ਅੱਛਾ ਜੀ, ਹੋਰ ਘਰ ਚ ਸਾਰੇ ਵਧੀਆ?
ਹਾਂਜੀ।
ਠੀਕ ਜੀ, ਹੋਰ ਕੀ ਬਣਾ ਲਿੱਤਾ ਅੱਜ? ਪੈਰ ਲਈ?
ਹਜੇ ਤਾਂ ਕੁਛ ਵੀ ਨਹੀਂ ਬਣਾਇਆ।
ਅੱਛਾ, ਕੀ ਗੱਲ ਅੱਜ ਖਾਨ ਦੀ ਸਲਾਹ ਕੋਈ ਨੀ?
ਨਹੀਂ ਹੈਗੀ ਆ ਬਸ ਅਜੇ-ਅਜੇ ਖਾਣਾ ਹੀ ਖਾਇਆ ਹੁਨੇ।
ਅੱਛਾ, ਠੀਕ ਹੈ। ਤੇ ਮੈਂ ਏ ਪੁੱਛਣਾ ਚਾਹੁੰਦੀ ਸੀ ਵੀ ਤੁਸੀਂ ਜਿਵੇਂ ਅੱਗੇ ਜਾ ਕੇ ਜਿਵੇਂ ਪੰਜ ਸਾਲ ਬਾਅਦ ਤੁਹਾਡਾ ਡਰੀਮ ਕੀ ਹੈ? ਵੀ ਤੁਸੀਂ ਕੀ ਬਣਨਾ ਚ ਚਾਂਦੇ ਹੋ? ਤੁਸੀਂ ਆਪਣੇ ਆਪ ਨੂੰ ਕਿੱਥੇ ਸਟੈਂਡ ਚਾਹਦੇ ਹੋ? ਕਿੱਥੇ ਵੀ ਵੇਖਣਾ ਚਾਹੁੰਦੇ ਹੋ?
ਮੈਂ ਤਾਂ ਆਗੇ ਜਾ ਕੇ ਸੀ ਏ ਬਣਨਾ ਚਾਹੁੰਣੀ ਹਾਂ।
ਅੱਛਾ, ਸੀ ਏ ਦੀ ਲਾਈਨ ਚ?
ਹਾਂਜੀ।
ਠੀਕ ਹੈ।
ਹਾਂਜੀ।
ਤੇ ਹੋਰ ਕੀ-ਕੀ ਡ੍ਰਰੀਮਸ ਨੇ ਤੁਹਾਡੇ?
ਬਹੁਤ ਕੁੱਛ ਡਰੀਮਸ ਨੇ।
ਲੈ ਦਸ, ਤੁਹਾਡੇ ਜਿਵੇਂ ਤੁਹਾਡੀ ਕੋਈ ਡ੍ਰੀਮਸ ਵਾਲੀ ਕੋਈ ਕਾਰ ਹੁੰਦੀ ਹੈ।
ਹਾਂਜੀ! ਡਰੀਮ ਕਾਰ ਤਾਂ ਹੈਗੀ ਹੈ।
ਕਿਹੜੀ?
ਬੀ, ਬੀ- ਅਮ-ਡਬਲਯੂ
ਅੱਛਾ।
ਹੰਜੀ।
ਬੀ-ਐਮ- ਡਬਲਯੁ ਉਹ ਤੁਹਾਡੀ ਮਤਲਬ ਕੀ ਡ੍ਰੀਮ ਕਾਰ ਐ।
ਹਾਂਜੀ।
ਅੱਛਾ। ਤੇ ਹੋਰ ਉਹਦੇ ਇਲਾਵਾ? ਵੀ ਜੋ ਵੀ! ਜਿਵੇਂ ਤੁਹਾਡੇ ਡਰੀਮ ਨੇ। ਤੁਸੀਂ ਕਿੱਥੇ ਬਾਹਰ ਜਾਣਾ ਚਾਹੁੰਦੇ ਹੋ? ਕਿੱਥੇ ਕਿੱਥੇ ਘੁੰਮਣਾ ਚਾਹੁੰਦੇ ਹੋ? ਆਪਣੇ ਇਹ ਸਾਰੇ ਡਰੀਮ ਿੰਗ ਹੁੰਦੇ ਨੇ! ਤੁਸੀ ਮੁਝੇ ਡਿਟੇਲ ਚ ਦੱਸੋ ਤੁਸੀਂ ਜਿਥੇ ਜਿਥੇ ਕਿਹੜੇ ਕਿਹੜੇ ਸ਼ਹਿਰ ਜਾਣਾ ਚੰਦੇ ਹੌ ਆਊਟ ਆਫ ਇੰਡੀਆ ਜਾਂ ਇੰਡੀਆ ਦੇ ਵਿੱਚ ਕੁਛ ਮਤਲਬ ਐਵੇਂ ਦਾ ਕੁਛ ਦੱਸੋ ਆਰਾਮ ਨਾਲ ਤੁਸੀਂ। ਵੀ ਜੇ ਸਮਝ ਵੀ ਆਏ ਸਾਨੂੰ।
ਚ ਆਣਾ ਚਾਹੁਨੀ ਆ।
ਅੱਛਾ।
ਹਾਂਜੀ, ਬੰਜੀ ਜੰਪਿੰਗ ਵੀ ਕਰਨੀ।
ਠੀਕ ਹੈ। ਹੋਰ?
ਔਰ ਦੁਬਈ ਜਾਣਾ ਚਾਹਣੀ ਹਾਂ।
ਤੇ ਦੁਬਈ ਦੇ ਵਿੱਚ ਕੀ ਏ ਐਸਾ ਜੇ ਤੁਹਾਡਾ ਡਰੀਮ ਹੈ ਜਾਣਾ ਉੱਥੇ।
ਉੱਧਰ ਸਕਾਈ ਡਾਈਵਿੰਗ ਐ।
ਤਾਂ ਠੀਕ ਐ। ਸਾਨੂੰ ਤਾਂ ਪਤਾ ਹੀ ਨਹੀਂ ਸੀ। ਉੱਥੇ ਇਹ ਵੀ ਚੀਜ਼ ਹੁੰਦੀ ਐ। ਕਿਉਕੀ ਅਸੀਂ ਕਦੀ ਗਏ ਹੀ ਨਹੀਂ ਹੈਗੇ ਉੱਥੇ।
ਅੱਛਾ।
ਹਾਂਜੀ ਤੇ ਤੁਸੀਂ ਵੀ ਪਲੇਨ ਵਲੇਨ ਚ ਬੈਠ ਨਾ ਚਾਹੁੰਦੇ ਹੋ ਤੁਸੀਂ ਕਿਉਂਕਿ ਮੇਰਾ ਤਾਂ ਇਹ ਬਹੁਤ ਵੱਡਾ ਡਰੀਮ ਐ।
ਹਾਂਜੀ।
ਤੁਸੀਂ ਬੈਠੇ ਹੋ ਕਿਤ ਕਦੇ?
ਨਈ, ਮੈਂ ਬੈਠੀ ਨੀ।
ਅੱਛਾ ਤੇ ਮੈਂ ਵੀ ਨੀ ਹਜੇ ਬੈਠੀ ਸਾਡਾ ਡਰੀਮ ਹੈਗਾ ਐ। ਦੇਖਦੇ ਆ ਕਦ ਨੂੰ ਪੂਰਾ ਹੁੰਦਾ। ਹੁਣ ਭਗਵਾਨ ਨੂੰ ਰੱਬ ਨੂੰ ਕਿਹਾ ਤਾਂ ਹੈਗਾ ਸਾਡਾ ਆ ਵੀ ਡਰੀਮ ਹੈਗਾ। ਅਸੀਂ ਕੰਪਲੀਟ ਕਰਨਾ ਚਾਦੇ ਆਂ।
ਅੱਛਾ।
ਹਾਂਜੀ, ਹਾਂਜੀ। ਤੇ ਸੀਏ ਬਣ ਕੇ ਵੀ ਤੁਸੀਂ ਬਾਹਰ ਜਾਣਾ ਚਾਹੁੰਦੇ ਹੋ ਜਾਂ ਇੰਡੀਆ ਚ ਹੀ ਰਹਿਣਾ ਚਾਹੁੰਦੇ ਹੋ।
ਇੰਡੀਆ ਚ।
ਅੱਛਾ।
ਹਾਂਜੀ।
ਠੀਕ ਹੈ ਵੀ ਯਾਨੀ ਕਿ ਇੰਡੀਆ ਤੋਂ ਬਾਹਰ ਘੁੰਮਣ ਜਾਣ ਦਾ ਵੀ ਨੀ ਹੈਗਾ।
ਨਹੀਂ ਘੁੰਮਣ ਜਾਣ ਤਾਂ ਹੈ ਘੁੰਮਣ ਜਾਣ ਦਾ ਤਾਂ ਹੈ।
ਕਿਹੜੇ ਕਿਹੜੇ ਇੰਡੀ ਅ ਥੇ ਕੰਟਰੀ ਚ?
ਦੁਬਈ, ਅ ਸਿੰਘ ਅ, ਸਿੰਗਾਪੁਰ, ਹੋਂਗਕੋਂਗ।
ਅੱਛਾ।
ਹਾਂਜੀ।
ਠੀਕ ਐ ਤੇ ਤੁਹਾਡੇ ਰਿਸ਼ਤੇਦਾਰਾਂ ਚੋਂ ਯਾ ਕੋਈ ਅੰਦਰ ਬਾਹਰ ਕੋਈ ਗਿਆ ਹੋਇਆ? ਬਾਹਰ।
ਨਈ।
ਅੱਛਾ, ਅਜੇ ਕੋਈ ਨੀ ਬਾਹਰ ਵਾਲੀ ਕੰਟਰੀ ਚ ਗਿਆ ਹੋਇਆ।
ਨਈ, ਹਜੇ ਤਾਂ ਨਈ ਗਿਆ।
ਹੂੰ। ਮੇਰੀ ਤਾਂ ਇੱਕ ਕੋਲੇਜ ਫਰੈਂਡ ਸੀ ਮਤਲਬ ਕਿ ਸਕੂਲ ਫਰੈਂਡ ਵੀ ਐ ਕੋਲੇਜ ਵੀ ਐ। ਉਹ ਮਤਲਬ ਕਿ ਪਹਿਲਾਂ ਤਾਂ ਇੰਡੀਆ ਚ ਰਹਿੰਦੀ ਸੀ, ਫੇਰ ਹੁਣ ਉਹਦੀ ਮੈਰਿਜ ਹੋ ਗਈ, ਆਸਟ੍ਰੇਲੀਆ ਚਲੀ ਗਈ ਹੈ, ਹੁਣ ਉੱਥੇ ਈ ਹੈ ਮਤਲਬ ਕਿ ਸੈਟਲ ਹੋਈ। ਜਿਹੜੀ ਆ ਉਹ।
ਅੱਛਾ।
ਦੀ ਮੈਰਿਜ ਹੋ ਗਈ ਤੇ ਉੱਥੇ ਸੈਟ ਹੋ ਗਈ ਐ ਉਹ ਇੱਕ ਮੇਰੀ ਹੋਰ ਵੀ ਫਰੈਂਡ ਐ ਉਹ। ਉੱਥੇ ਗਈ ਵੀ ਹੈ ਕਨੇਡਾ।
ਅੱਛਾ।
ਹਾਂਜੀ-ਹਾਂਜੀ, ਮੇਰੀ ਜ਼ਿਆਦਾਤਰ ਤਾਂ ਫਰੈਂਡਸ ਗਈਆਂ ਵਈਆਂ ਨੇ। ਇੰਡੀਆ ਤੋਂ ਬਾਹਰ ਤਾਂ ਉਹ ਕਹਿੰਦੀ ਹੈ ਆ ਜੋ ਘੁੰਮਣ ਦੇ ਪਰਪਸ ਯਾਦ ਹੋ ਚਾਹੇ ਤੁਸੀਂ ਜਾਂ ਕਹਿੰਦੀ ਆ ਕਈ ਵਾਰ ਤੁਹਾਡੇ ਬੱਚਿਆਂ ਦਾ ਸਟੈਂਡ ਹੋਣਾ ਚਾਹੁਦੇ ਐ। ਤਾਂ ਅਸੀਂ ਤੁਹਾਨੂੰ ਉੱਥੇ ਸਟੈਂਡ ਵੀ ਕਰਦਾਂਗੇ।
ਅੱਛਾ।
ਹਾਂਜੀ, ਹਾਂਜੀ, ਤਾਂ ਇਸ ਚੱਕਰ ਚ ਸਾਡੀ ਫੈਮਲੀ ਮੈਂਬਰ ਚ ਤਾਂ ਨ ਹਜੇ ਕੋਈ ਵੀ ਗਿਆ। ਤੇ ਮੇਰਾ ਭਰਾ ਹੁਣ ਦੇਖਦੇ ਆ ਉਹ ਦੁਬਈ ਜਾਣ ਦੀ ਤਿਆਰੀ ਦੇ ਵਿੱਚ ਹੈ। ਔ ਜਾਉਗਾ ਦੁਬਈ ਘੁੰਮ ਫਿਰ ਕੇ ਆਉਗਾ ਜਿਹੜਾ ਹਫਤਾ ਨਾਲ ਜੀ ਲਾ ਕੇ ਆਣੇ। ਨਾ, ਪਾਸਪੋਟ ਵਗੈਰਾ ਸਭ ਕੁਝ ਤਿਆਰ ਕਰਵਾ ਰਿਆ। ਕਹਿੰਦੇ ਉਥੇ ਦੁਬਈ ਦਾ ਗੋਲਡ ਵੀ ਬੜਾ ਸਸਤਾ ਹੁੰਦਾ।
ਹਾਂਜੀ ਗੋਲਡ ਤਾਂ ਹੁੰਦਾ ਐ।
ਹਾਂ, ਪਰ ਉੱਥੇ ਦੀ ਐਵੇਂ ਐ ਨਾ ਉਥੇ ਟਾਈਪ ਲੇਕੇ ਆਦੀ ਤੀ, ਆ ਸਕਦੇ ਹੋ ਜਿੰਨਾ, ਹੁੰਦਾ ਲੇਕਿਨ ਇਹ ਨਹੀਂ ਹੈ ਕਿ ਤੁਸੀਂ ਉੱਥੇ ਭਰ-ਭਰ ਬੈਨ ਲਿਆਓ ਜਾਂ ਉਹ ਨਹੀਂ ਹੋ ਸਕਦਾ।
ਹਾਂਜੀ,
ਤਾ ਚੱਕਰ ਸੀ ਨਾ ਫਿਰ ਹਜੇ ਦੇਖਦੇ ਆਂ ਬਸੋ ਤਿਆਰੀ ਚ ਤਾਂ, ਬਸ ਤੁਸੀ ਨਿਕਲੇ ਜਾਓ ਕੁਛ ਨਹੀਂ ਪਤਾ ਹਜੇ, ਉੱਥੇ ਵੀ ਬਿਨਾਂ ਪਾਸ, ਨਾਲ ਫਿਰ ਬਣਦੀ ਨਹੀਂ ਨਾ ਗੱਲ ਮੇਰੀ ਪੈ ਜਾਂਦਾ ਫਿਰ ਬਾਏ, ਆਏਗਾ ਅਗਲਾ ਬਾਏ ਜੀ ਆਏਗਾ। ਹੂੰ, ਤੇ ਹਜੇ ਮੇਰੀ ਭਰਜਾਈ ਵੀ ਉੱਥੇ ਗਈ ਸੀ ਮਾਊਂਟ ਆਪੋ, ਉਹ ਵੀ ਓਹਦੇ ਗੁੰਮ ਕੇ ਆਈ ਏ ਹੈ। ਕਿਵੇਂ ਅਹਿਮਦਾਬਾਦ ਤੇ ਹੋਰ ਪਤਾ ਨਹੀਂ ਸਿਰਫ ਥੋੜੀ ਬਹੁਤੀ ਨ ਬਰੈਕਿੰਗ ਵੀ ਕੀਤੀ ਹੋਈ ਤੇ, ਵਗੈਰਾ ਸਭ ਕੁ ਕਰਕੇ ਆਈ ਆ ਉੱਤੇ ਸ਼ੋਪਿੰਗ ਕੀਤੀ ਉੱਤੇ ਪੋਸਟ ਨਹੀਂ ਐ ਬਹੁਤ ਜਿਆਦਾ। ਇੱਕ ਲਗਾ ਲਓ ਤੁਸੀਂ, ਕਨਾਡ ਸੂਟ ਵੀ ਲਗਾ ਲਓ ਉੱਥੇ ਪੰਦਰਾ-ਪੰਦਰਾ ਸੋ ਪੰਚੀ ਹਜਾਰ,
ਹਾਂਜੀ ਉਥੇ ਵਤਨ ਮਾਰਕੀਟ,
ਮੈਨੂੰ ਦਿਖਾਇਆ ਚੰਬਲ ਲੈ, ਜਿਹੜੀ ਆਪਾਂ ਉਹ ਰਸੂ ਦੋਸੋ ਦੀ ਵੀ ਲੈ ਲੈਦੇ ਆ ਉੱਤੇ ਹਜ਼ਾਰ ਹਜਾਰ ਰੁਪਏ ਦੀ ਲਾ, ਮਤਲਬ ਕਿ ਹਰ ਇਕ ਚੀਜ਼ ਉਥੇ ਕੋਸਟਲੀ ਐ ਬਹੁਤ ਜਿਆਦਾ, ਤੇ ਉੱਤੇ ਨਾ ਆਪਣੇ ਹੱਥ ਦੇ ਬਣਾਏ ਉਨੀ, ਫੜਿਆਂ ਦੀ ਬਹੁਤ ਟਰੈਂਡਿੰਗ ਚ ਐ ਉਹ ਮਤਲਬ ਕਿ ਨਾ ਆਪਣੀ ਕੁੜੀ ਲਈ ਲੈ ਕੇ ਆਈ ਫਿਰ ਭਤੀਜੀ ਵਾਸਤੇ ਆਪਣੇ ਮੈਂ ਕਹਿ ਰਹੀ ਇੰਨੇ ਵਧੀਆ ਸੀ ਉਹ ਇੰਨੇ ਮਹਿੰਗੇ ਸੀ ਜਿਵੇਂ ਚਾਰ-ਚਾਰ ਹਜ਼ਾਰ ਦੇ, ਫਾਲਟ ਦੇ ਮਤਲਬ ਕਿ ਇਹ ਚੀਜ਼ਾਂ ਬਹੁਤ ਨੇ, ਵੀ ਮਹਿੰਗਾਈ ਹੱਦ ਤੋਂ ਨਾ ਵੱਧ ਐ ਉਥੇ ਸਾਰਾ ਕੁਛ ਤਾਂ ਹੈਗਾ ਲੇਕਿਨ ਚੰਗਾਈ ਲੇਕਿਨ ਕਹਿੰਦੇ ਦੇਖਣ ਵਾਲੀ ਜਗ੍ਹਾ ਐ ਉਹ
ਹਾਂਜੀ,
ਹਾਂਜੀ ਉਹ ਤਾਂ ਵੈਸੇ ਵੀ ਨਾ ਹਰ ਸਾਲ ਹੀ ਮਤਲਬ ਕੀ ਜਾਂਦੀ ਰਹਿੰਦੀ ਹ ਪਰ ਆਪਾਂ ਵੀ ਸੋਚਿਆ ਹੋਇਆ ਕਦੇ ਜਾਵਾਂਗੇ ਅਸੀਂ ਵੀ ਸਾਡਾ ਵੀ ਡਰੀਮ ਬਣ ਜਾਂਦਾ। ਐਵੇਂ ਦੀ ਜਗ੍ਹਾ ਤੇ ਜਿਵੇਂ ਲੇ ਲਗਾ। ਉਹ ਕਹਿੰਦੇ ਹੋ ਗਈ ਬਹੁਤ ਵਧੀਆ ਜਗਹਾ ਹ ਦੇਖ ੱਖਣੀ ਆ ਉੱਥੇ ਬਰਫ਼ ਵਗੈਰਾ ਸਭ ਕੁਛ ਹੁੰਦੀ ਹੈ।
ਹਾਂਜੀ ਨਹੀਂ ਮੈਂ ਤਾਂ ਨਹੀਂ ਕਹੀ।
ਚਲੋ ਕੋਈ ਨਾ ਕਿਸੇ ਦੀ ਨਾ ਨਾ ਆਪਾਂ ਆਪਣੇ ਹਸਬੈਂਡ ਨਾਲ ਗੱਲ ਕਰਦੀ ਆ ਮੈਂ। ਫਿਰ ਦੇਖਦੇ ਆਂ ਤੁਹਾਨੂੰ ਵੀ ਆਪਾਂ ਇਕੱਠੇ ਪ੍ਰੋਗਰਾਮ ਬਣਾ ਲੈਦੇ ਆ ਕਿਉਂਕਿ ਕੱਲੇ ਕੱਲੇ ਇੰਨਾ ਮਜ਼ਾ ਨਹੀਂ ਆਉਂਦਾ ਜਿੰਨਾ ਚਿਰ ਥੋੜੀ ਫੈਮਲੀ ਇੱਕ ਅੱਧੀ ਫੈਮਲੀ। ਜੋ ਹੁੰਦੀ ਹ ਨਾ ਨਾਲ ਜਿਵੇਂ ਦੋ ਜਾਂ ਚਾਰ ਵਿਰੋਧੀ ਇੱਕ ਮੈਂਬਰੀ ਸੀ ਵੀ ਵਧੀਆ ਬਣ ਜਾਂਦੀ ਹੁੰਦੀ। ਤੇ ਮੇਰੇ ਵੀ ਸਲੇਟੀ ਫ ਸੀ ਉਹ ਵੀ ਜਾਣ ਨੂੰ ਕਹਿ ਰਹੇ ਨੇ ਹੁਣ ਦੇਖਦੇ ਹਾਂ ਆਪਾਂ ਫ ਜਦ ਤੁਸੀਂ ਵੀ ਜਾਓਗੇ ਤਾਂ ਤੁਸੀਂ ਵੀ ਗੱਲ ਕਰ ਲਿਓ ਘਰੇ ਆਪਣੀ ਤੇ ਇਕੱਠੇ ਚੱਲ ਪਾਵਾਂਗੇ ਵੀ ਜਿਵੇਂ ਤੁਹਾਨੂੰ ਛੁੱਟੀ ਛਾਟੀ, ਜਿਵੇਂ ਦੀ ਵੀ ਹੋਏਗੀ, ਤੇ ਤੇ ਔ, ਤੁਸੀਂ ਪਾਂ ਫ੍ਰੀ ਹੋਣ ਦੇ ਨਾਲ ਔ ਗੱਲ ਕਰ ਲਾਂਗੇ ਵੀ, ਹਾਂ, ਕਿਤੇ ਜਾਣਾ। ਤੇ ਨਹੀਂ ਤੋਂ, ਅੱਗੇ ਤਾਂ ਫਿਰ ਤੁਹਾਨੂੰ ਪਤਾ ਹੀ ਆ, ਸਕੂਲ ਵੀ ਖੁੱਲ ਜਾਣਗੇ।
ਹਾਂਜੀ,
ਬੱਚਿਆਂ ਦੇ ਫੇਰ ਨੀ ਜਾਣਾ ਹੋਣਾ, ਕਿਉਂਕਿ ਬੱਚਿਆਂ ਦੇ ਸਕੂਲ ਖੁੱਲਦੇ, ਤਾਂ ਫੇਰ ਪੇਪਰ ਵਗੈਰਾ, ਸ਼ੁਰੂ ਹੋ ਜਾਂਦੇ ਐ
ਹਂਜੀ।
ਇਸ ਚੱਕਰ ਚ ਤੇ ਵਿਚ, ਤੁਸੀਂ ਪਹਾੜਾਂ ਦੇ ਵਿੱਚ ਵੀ ਕਿਹੜੇ ਕਿਹੜੇ ਸ਼ੈਰ ਗਏ ਹੋਏ ਹੋ? ਤੁਸੀਂ?
ਗੰਗੋਤਰੀ, ਯਮੁਨੋਤਰੀ, ਕੇਦਾਰਨਾਥ ਔਰ ਬਦਰੀਨਾਥ।
ਅੱਛਾ, ਤੇ ਤੁਸੀਂ ਇੱਥੇ ਕੁੱਲੂ ਹੋ ਗਿਆ, ਜਿਵੇਂ ਮਨਾਲੀ
ਨਹੀਂ, ਹਜੇ ਤਾਂ ਮੈਂ ਗਈ ਨਹੀਂ।
ਅੱਛਾ ਤੇ ਵੇ ਅਸੀਂ ਵੀ ਮਨਾਲੀ ਦਾ ਪ੍ਰੋਗਰਾਮ ਬਣਾ ਰਹੇ ਨੇ, ਕੱਲ ਦੇਖਲੋ ਤੁਸੀਂ, ਘਰੇ ਗੱਲ ਕਰਕੇ, ਵੇਖੋ ਜੇ ਤੁਸੀਂ ਵੀ ਚੱਲਦੇ ਹੋਂਗੇ ਤਾਂ ਫਿਰ ਅਪਾਂ ਅਜਸਟਮੈਂਟ ਕਰ ਲਾਂਗੇ, ਆਪਣੀ ਗੱਡੀਆਂ ਚ ਹੀ ਚੱਲੇ ਹਾਂ ਅਸੀਂ ਵੀ
ਹਂਜੀ, ਮੈਂ ਗੱਲ ਕਰਾਂਗੀ ਹਜੇ। ਵਧੀਆ
ਹਂਜੀ, ਦੋ ਦਿਨ ਦਾ ਹੀ ਹੈ, ਦੇਖੋ ਸਾਡਾ ਟੂਰ ਨਾ, ਜਿਵੇਂ ਅਪਾਂ ਕੱਲ ਨੂੰ ਜਾਵਾਂਗੇ ਤੇ ਪਰਸੋਂ ਰਾਤੀ ਯਾ ਸ਼ਾਮੀ ਤੱਕ ਨਾ, ਆਪਾਂ ਵਾਪਸ ਆ ਸਕਦੇ ਹਾਂ। ਤੇ ਵਿੱਚ ਦੇਹਰਾਦੂਨ ਵੀ ਪੈਂਦਾ। ਦੇਖਦੇ ਆ ਵੀ, ਜਿਵੇਂ ਵੀ ਸੈਟਿੰਗ ਹੋਈ ਆ ਆਪਣੀ।
ਹਂਜੀ।
ਕਰ ਲਾਂਗੇ ਅਪਾਂ। ਜੇ ਤੁਸੀਂ ਇੰਟਰਸਟਡ ਹੋ ਨਾ, ਜਾਣ ਚ ਘਰ ਚ ਗੱਲ ਕਰਕੇ, ਫੇਰ ਅਪਾਂ ਉਵੇਂ ਕਰ ਲਾਂਗੇ। ਟਾਈਮ ਤਾਂ ਜਿਆਦਾ ਰੇਹਾ ਨੀ। ਹੁਣ ਇੱਕ ਤਾਂ ਡੇਢ ਤਾਂ ਵੱਜ ਹੀ ਰੇਹਾ। ਗੱਲ ਵੀ ਕਰੋਂਗੇ। ਅਗਲਾ ਆਪਣੀ ਤਿਆਰੀ ਵੀ ਕਰਦਾ ਹੈ ਕੁਛ ਵੇਖਦਾ, ਕਰਦਾ ਹੈ ਨਾ, ਫਿਰ ਇਸ ਚੱਕਰ ਚ। ਫਿਰ ਅਸੀ, ਤੁਸੀ ਵੀ ਨਹੀਂ ਗਏ ਕਦੀ ਮਨਾਲੀ, ਤੇ ਅਸੀ ਵੀ ਨੀ ਗਏਆਂ। ਮੈਨੂੰ ਇਹ ਹ ਕਿ ਚਲੋ ਇੱਕ ਜਾਂ ਦੋ ਤਿੰਨ ਫੈਮਲੀ ਆ ਫੈਮਲੀਆਂ ਤਾਂ ਹਜੇ ਹੋਰ ਸਾਡੇ ਨਾਲ ਚੱਲੀਆਂ ਹੀ ਹੈ, ਤੇ ਚੱਲ ਪੰਜ, ਛੇ ਫੈਮਲੀਆਂ ਇਕੱਠੀ ਹੋ ਜਾਣਗੀਆਂ
ਅੱਛਾ।
ਹਾਂਜੀ। ਇਸ ਚੱਕਰ ਚ ਤੁਸੀਂ ਦੇਖ ਦੇਖ ਲਓ ਹੋਰ ਕੀ ਹੈ। ਜਿਹੜਾ ਅਪਾਂ ਪੈਸੇਆ ਦਾ ਕਰ ਲਾਂਗੇ। ਕੋਈ ਕਿਤੇ ਖਰਚ ਲੂਗਾ, ਕੋਈ ਕਿਤੇ ਖਰਚਲੂਗਾ ਇਹ ਤਾਂ ਐਵੇ‌ ਹੈ ਨਾ, ਸਾਰੇ ਰਲ ਮਿਲ ਕੇ ਖਰਚਾ ਜਾ ਕਰ ਲੈਣਗੇ ਕਿਸੇ ਉੱਤੇ ਜਾਦਾ ਬਰਡਨ ਵੀ ਨੀ ਆਣੇਗਾ, ਤੇ ਨਾਲ ਹੋ ਵੀ ਜਾਊ ਸਾਰਾ ਸਸਤੇ ਚ ਹੀ ਸਰਜੂਗਾ
ਹਾਂਜੀ।
ਹੋਰ ਕੀ, ਨਾ ਪੈਸੇ ਦੀ ਵੀ ਜ਼ਿਆਦਾ ਕੋਈ ਗੱਲ ਤਾਂ ਹੈ ਨੀ ਅਪਨੀ ਅਪਨੀ ਸਾਡੀ ਗੱਡੀਆਂ ਐ ਕੋਈ ਇਹ ਤਾਂ ਹੈ ਨੀ ਟੂਰ ਟਰੈਵਲ ਕਰ ਰਹੇ ਨੇ, ਅਪਾਂ ਨੂੰ ਗੱਡੀ ਅਲੇ ਨੂੰ ਪੈਸੇ ਦੇਣੇ ਐ। ਅਪਨੇ ਡਰਾਈਵਰ ਨੇ ਅਪਣੀ ਡਰਾਈਵਿੰਗ ਖੁੱਦ ਵੀ ਕਰਨੀ ਐ, ਇਹਨਾਂ ਨੇ ਸਾਰਾ ਕੁਛ ਤਾਂ
ਹਾਂਜੀ।
ਤੇ ਤੁਸੀਂ ਗੱਲ ਕਰੋ ਫਿਰ ਮੈਂਨੂੰ ਅੱਧੇ ਘੰਟੇ ਚ ਤੁਸੀਂ ਫ਼ੋਨ ਕਰਕੇ ਦਸੀਓ। ਠੀਕ ਹੈ ਜੀ, ਚਲੋ ਫਿਰ ਮੈਂ ਰੱਖਦੀ ਹ ਕੋਲ।
ਹਂਜੀ, ਠੀਕ ਹੈ। ਕਿਆ ਹੋਆ